ਹੈਲੋ,
ਹਾਂਜੀ, ਸ਼ਾਸਰੀ ਕਾਲ ਜੀ।
ਸ਼ਸ਼੍ਰੀ ਕਾਲ ਦੀਦੀ, ਕਿਵੇਂ ਓਂ ਜੀ?
ਵਦੀਆ- ਵਦੀਆ, ਤੁਸੀ ਸੁਨਾਓ?
ਵਦੀਆ ਜੀ, ਵਦੀਆ ਹੋਰ ਦੱਸੋ ਜੀ, ਘੱਰੇ ਕਿਵੇਂ ਐ ਜੀ ਸਾਰੇ?
ਸਬ ਵਦੀਆ, ਸਵ ਵਦੀਆ।
ਹੋਰ ਜੀ, ਕੀ ਕਰਦੇ ਸੀ ਜੇ?
ਬਾੱਸ ਗਰਮੀ ਦਾ ਸਵਾਦ ਲੈ ਰੇ ਜੀ, ਬੋਤ ਗਰਮੀ ਹੋਈ ਉਈ ਐ।
ਹਾਂਜੀ।
ਹਨਾ। ਗਰਮੀ ਕਰਕੇ ਬੱਚੇ ਵੀ ਬੋਤ ਬਿਮਾਰ ਹੋਏ ਹੋਏ ਆ, ਖਾਨਾ ਪੀਨਾ ਬੱਚਯਾਂ ਦਾ ਗਰਮੀ ਚ' ਸਈ ਨੀ ਨਾ ਹੈਗਾ।
ਹਾਂਜੀ- ਹਾਂਜੀ।
ਹਾਂ। ਤਾ ਬੱਚੇ ਵੀ ਬੋਤ ਬਿਮਾਰ ਪੈ ਰੇ, ਬੱਚੇ ਬਾਰ ਦਾ ਖਾਨ ਨੂੰ ਬੋਤ ਪਸੰਦ ਕਰਦੇ ਐ।
ਤੋ ਖਾ ਤਾ ਲੈਂਦੇ ਆ ਸਵਾਦ ਨਾਲ, ਤਾਂ ਮੁੜਕੇ ਬੱਚਯਾ ਨੂੰ ਨੁਕਸਾਨ ਕਰਦਾ ਐ ਓ ਬੋਤ।
ਹਾਂਜੀ। ਅਹੀ ਬੱਚਯਾ ਦਾ ਏਹੋ ਹਾਲ ਆ ਜੀ, ਇੱਕ ਮਤਲਬ ਛੁੱਟੀ ਕਰਕੇ ਬੱਚੇ ਨੂੰ ਏਹੋ ਹੋ ਰਿਐ ਵੀ, ਹਾਂ ਵੀ ਅਸੀ ਹੁਨ ਬੀ ਬਾਜ਼ਾਰ ਦਾ ਖਾਨਾ ਈ ਖਾਈਏ ਜੀ ਘਰੇ ਕੋਈ ਪੀਜ਼ਾ, ਬਰਗਰ ਐਦਾਂ ਦਾ ਕੁਛ ਜਾ ਕੁਲਚੇ ਵਗੈਰਾ ਕੈਨਗੇ ਆਹੀ ਕੁਛ ਲ ਕੇ ਦੋ ਜੀ ਸਾਨੂੰ
ਹੂੰ, ਹੂੰ, ਬਿਲਕੁਲ। ਬਿਲਕੁਲ- ਬਿਲਕੁਲ ਓਈਓ ਤਾ ਮੈਦਾ ਹੁੰਦੈ ਨਾ ਸਾਰੀਆਂ ਚੀਜ਼ਾਂ ਦੇ ਵਿੱਚ, ਤਾਂ ਮੈਦਾ ਜਲਦੀ ਡਾਇਜੈਸਟ ਨੀ ਹੁੰਦਾ, ਤੋ ਓ ਫਿਰ, ਬੱਚੇ ਨੂੰ ਨੁਕਸਾਨ ਕਰਦਾ ਬੋਤ। ਮੇਰਾ ਆਪਨਾ ਈ ਬੇਟਾ ਬੋਤ ਬਿਮਾਰ ਇਸ ਚੱਕਰ ਦੇ ਵਿੱਚ ਪਿਯਾ ਹੋਯੈ ਕਿੰਨੇ ਦਿਨ ਹੋ ਗਏ ਮੈਕਰੋਨੀ ਖਾ ਲੋ, ਮੈਗੀ ਖਾ ਲੋ। ਭਟੂਰੇ ਖਾ ਲੋ, ਹਨਾ ਓ ਮੈਦਾ ਡਾਇਜੈਸਟ ਨੀ ਹੁੰਦਾ।
ਹਾਂਜੀ। ਕਿਉਕਿ, ਬੀ ਐਹ ਚੀਜ਼ਾਂ ਸਰਦੀ ਵਿੱਚਵੱਧਿਆ ਆਪਾਂ। ਨਹੀ ਜਾਮੀ ਜਾਂਦੀਆਂ ਜੀ। ਗਰਮੀ ਵਿੱਚ ਇਹ ਹਜ਼ਮ ਨਹੀਂ ਹੁੰਦੀਆਂ, ਕਿਉਂਕਿ ਇੱਕ ਤਾਂ ਪਹਿਲਾਂ ਹੀ ਬਹੁਤ ਗਰਮੀ ਹੁੰਦੀ ਹੈ। ਹੋ ਰਰੀ ਹੈ ਜੀ। ਹੁਣ
ਹੂ, ਬਾਕੀ ਕੁਛ ਹੋ ਜਾਏ ਨਾ, ਪਾਣੀ -ਪਾਣੀ, ਹਾਂਜੀ। ਮਤਲਬ ਪਾਣੀ ਦਾ ਇਹੋ ਦਾ ਹੈ ਕਿ ਇੱਕ ਇੱਕੋ ਵਾਰ ਮਤਲਬ ਗਟ-ਗਟ ਕਰਕੇ ਪਾਣੀ ਨਹੀਂ ਪੀਣਾ। ਸਿੱਪ-ਸਿੱਪ ਕਰਕੇ ਪੀਣਾ ਨਹੀ ਪੀਂਦੇ। ਤਾਂ ਵੀ ਬੱਚਾ ਨੁਕਸਾਨ ਕਰਦਾ ਉਹ ਸਾਰਾ ਬੱਚੇ ਦੇ ਅੰਦਰ। ਨਸਾਂ ਵਿੱਚ ਪਾਣੀ ਭਰ ਜਾਣ ਨਾਲ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ।
ਹਾਂਜੀ। ਕਿਉਂਕਿ ਮੈਦੇ ਨਾਲ ਵੈਸੇ ਵੀ ਜ਼ਿਆਦਾ ਪਿਆਸ ਲੱਗਦੀ ਹੈ ਜੀ ਪਾਣੀ ਦੀ। ਤਾਂ ਕਰਕੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਰਹਿੰਦੇ ਹਨ ਜੀ।
ਹਾਂ ਜੀ, ਬਿਲਕੁਲ। ਨਾਲੇ ਬੱਚੇ ਮੈਦੇ ਵਾਲੀਆਂ ਚੀਜ਼ਾਂ ਹੀ ਜ਼ਿਆਦਾ ਪਸੰਦ ਕਰਦੇ ਹਨ। ਹਾਂ ਜੀ, ਦੇਖੋ ਨਾ, ਮੈਗੀ ਹੈ, ਮੋਮੋਜ਼ ਹਨ, ਹੋਰ ਵੀ ਕਈ ਮੈਦੇ ਵਾਲੀਆਂ ਚੀਜ਼ਾਂ ਹਨ। ਕੀ ਆਪਣੀ ਮੈਕਰੋਨੀ ਹੈ, ਕੁਲਚੇ ਹਨ, ਇਹ ਸਭ ਮੈਦੇ ਨਾਲ ਬਣੇ ਹੋਏ ਹਨ।
ਹਾਂ ਜੀ, ਬਹੁਤ ਸਾਰੀਆਂ ਚੀਜ਼ਾਂ ਮੈਦੇ ਨਾਲ ਹੀ ਬਣਦੀਆਂ ਹਨ ਜੀ, ਜਿਵੇਂ ਪੈਟੀਜ਼ ਵਗੈਰਾ। ਅੱਜਕੱਲ੍ਹ ਤਾਂ ਬਹੁਤ ਕੁਝ ਮੈਦੇ ਨਾਲ ਬਣਦਾ ਹੈ ਜੀ। ਛੋਲੇ-ਭਟੂਰੇ ਵਗੈਰਾ, ਇਹ ਸਾਰੀਆਂ ਚੀਜ਼ਾਂ ਵੀ ਮੈਦੇ ਨਾਲ ਬਣਦੀਆਂ ਹਨ ਜੀ।
ਹਾਂ ਜੀ, ਸਵਾਦ ਤਾਂ ਜ਼ਰੂਰ ਲੱਗਦਾ ਹੈ। ਬੱਚਿਆਂ ਨੂੰ ਇਹ ਚੀਜ਼ਾਂ ਬਹੁਤ ਪਸੰਦ ਆਉਂਦੀਆਂ ਹਨ, ਲੇਕਿਨ ਇਹ ਖਾਣ ਤੋਂ ਬਾਅਦ ਫਿਰ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਉਸ ਚੀਜ਼ ਨਾਲ ਕਾਫ਼ੀ ਪਰੇਸ਼ਾਨੀ ਹੋ ਜਾਂਦੀ ਹੈ ਜੀ।
ਹਾਂ ਜੀ, ਉਸ ਤੋਂ ਬਾਅਦ ਕਿਉਂਕਿ ਇਹ ਚੀਜ਼ਾਂ ਛੇਤੀ-ਛੇਤੀ ਹਜ਼ਮ ਵੀ ਨਹੀਂ ਹੁੰਦੀਆਂ ਜੀ।
ਹਾਂ ਜੀ, ਅਤੇ ਫਿਰ ਬੱਚੇ ਖਾ-ਪੀ ਕੇ ਕੋਈ ਫਿਜ਼ੀਕਲ ਐਕਟੀਵਿਟੀ ਵੀ ਨਹੀਂ ਕਰਦੇ। ਕਰਦੇ ਨਹੀਂ ਹਨ ਜੀ, ਖ਼ਾਸ ਕਰਕੇ।
ਹਾਂਜੀ! ਹਾਂਜੀ! ਮਤਲਬ ਟੀਵੀ ਵਗੈਰਾ ਹਾਂਜੀ ਦੇਖ ਲੈਂਦੇ ਹਨ ਜੀ। ਫੋਨ ਵਗੈਰਾ ਵੀ ਦੇਖਦੇ ਰਹਿੰਦੇ ਹਨ ਜੀ। ਇਕ ਥਾਂ ਬੈਠੇਂ ਰਹਿੰਦੇ ਗਰਮੀ ਕਰਕੇ ਹੀ ਮਤਲਬ ਆਪਣਾ ਕੰਮ ਕਰਨ ਨੂੰ ਵੀ ਮਨ ਨਹੀਂ ਕਰਦਾ ਹੁੰਦਾ ਜੀ। ਇੱਕ ਵਾਰ ਤਾਂ ਗੱਲ ਇਹ ਵੀ ਹੈ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਕਰਕੇ ਬੰਦਾ ਇੱਕ ਥਾਂ ਤੇ ਬੈਠਾ ਰਹਿਣ ਨੂੰ ਹੀ ਪਸੰਦ ਕਰਦਾ ਹੈ ਜੀ।
ਹਾਂ ਜੀ, ਉਹੀ ਨਾ ਕਹਿੰਦੇ ਹਨ ਕਿ ਚਲੋ! ਫਾਸਟ ਫੂਡ ਬਾਰੇ ਲੱਗਦਾ ਹੈ ਕਿ ਚਲੋ ਜੀ, ਫਟਾਫਟ ਬਣ ਲਿਆ ਜਾਂ ਬਜ਼ਾਰੋਂ ਲੈ ਆਏ ਤੇ ਖਾ ਲਿਆ। ਇਹ ਸੌਖਾ ਵੀ ਲੱਗਦਾ ਹੈ ਜੀ ਕਿਉਂਕਿ ਗਰਮੀ ਵਿੱਚ ਵੀ ਮਨ ਕਰਦਾ ਹੈ ਕਿ ਚਲੋ, ਅਸੀਂ ਵੀ ਥੋੜ੍ਹਾ ਰੈਸਟ ਕਰ ਲਈਏ, ਬਜ਼ਾਰੋਂ ਹੀ ਲੈ ਆਉਂਦੇ ਹਾਂ। ਖਾ ਲੈਂਦੇ ਹਾਂ, ਲਿਆ ਕੇ, ਹਨਾ? ਥੋੜ੍ਹੀ ਦੇਰ ਲਈ ਆਰਾਮ ਕਰ ਲੈਂਦੇ ਹਾਂ। ਸਵਾਦ ਤਾਂ ਜ਼ਰੂਰ ਹੁੰਦਾ ਹੈ, ਪਰ ਉਹੀ ਗੱਲ ਹੈ ਕਿ ਇਹ ਸਾਡੀ ਸਿਹਤ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦਾ ਹੈ।
ਹਾਂਜੀ! ਮਤਲਬ ਇਹ ਵੀ ਆਪਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਹਾਂ ਜੀ, ਇਹੀ ਸੋਚ ਹੁੰਦੀ ਹੈ ਕਿ ਚਲੋ, ਬਣਿਆ-ਬਣਾਇਆ ਹੀ ਲੈ ਆਉਂਦੇ ਹਾਂ, ਆਪਾਂ ਨੂੰ ਵੀ ਮਿਹਨਤ ਨਹੀਂ ਕਰਨੀ ਪੈਂਦੀ ਜੀ। ਵੈਸੇ ਵੀ ਆਪਾਂ ਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ ਜੀ। ਹਾਂ ਜੀ, ਚਲੋ ਆਪਾਂ ਘਰ ਵਿੱਚ ਹੀ ਇਹ ਚੀਜ਼ ਬਣਾ ਕੇ ਬੱਚੇ ਨੂੰ ਦੇ ਦਿੰਦੇ ਹਾਂ ਜੀ। ਪਰ ਘਰ ਵਿੱਚ ਬਣਾਈ ਹੋਈ ਚੀਜ਼ ਬੱਚਿਆਂ ਨੂੰ ਪਸੰਦ ਹੀ ਨਹੀਂ ਆਉਂਦੀ ਜੀ।
ਪਸੰਦ ਹੀ ਨਹੀਂ ਆਉਂਦੀ।, ਉਹੀ ਗੱਲ ਹੈ ਨਾ, ਬੱਚਿਆਂ ਨੂੰ ਤਾਂ ਮੈਦੇ ਵਾਲੀਆਂ ਚੀਜ਼ਾਂ ਹੀ ਜ਼ਿਆਦਾ ਪਸੰਦ ਆਉਂਦੀਆਂ ਹਨ। ਪਸੰਦ ਤਾਂ ਆਉਂਦੀਆਂ ਹਨ ਜੀ। ਬਿਲਕੁਲ ਸਹੀ ਕਹਿ ਰਹੇ ਹੋ। ਇਹਦੇ ਨਾਲ ਤਾਂ ਅੱਜਕੱਲ੍ਹ ਕਈ ਬਿਮਾਰੀਆਂ ਵੀ ਵੱਧ ਰਹੀਆਂ ਹਨ ਜੀ। ਨਾਲੇ ਦੇਖੋ ਜੀ, ਕੋਲੈਸਟ੍ਰੋਲ, ਸ਼ੂਗਰ, ਬੀਪੀ ਵਰਗੀਆਂ ਬਿਮਾਰੀਆਂ ਅੱਜਕੱਲ ਆਮ ਬਿਮਾਰੀਆਂ ਹੋ ਗਿਆ ਨੇ ਸਬ ਬੱਚੇ ਦੇਖੋ ਤੁਹਾਨੂੰ ਸਾਰੇ ਬੱਚੇ ਮੋ ਹੁਣ ਬੱਚੇ ਫਿੱਟ ਅਤੇ ਸਿਹਤਮੰਦ ਦਿਖਾਈ ਦੇਣਗੇ।
ਹਾਂਜੀ, ਹਾਂਜੀ ਹਾਂਜੀ! ਉਹ ਕਿਉਂਕਿ ਮੈਦੇ ਵਗੈਰਾ ਨਾਲ ਬਣੀਆਂ ਚੀਜ਼ਾਂ ਜ਼ਿਆਦਾ ਖਾਣ ਨਾਲ ਬੱਚਾ ਵੀ ਕਈ ਵਾਰ ਗੱਲਾਂ ਜਲਦੀ ਭੁੱਲਣ ਲੱਗ ਪੈਂਦਾ ਹੈ।
ਜੀ ਜੀ, ਉਹੀ ਗੱਲ ਹੈ। ਫਿਰ ਦੇਖੋ, ਕੀ ਕਹਿੰਦੇ ਹਨ। ਖਾ ਤਾਂ ਲੈਂਦੇ ਹਨ ਬੱਚੇ, ਪਰ ਫਿਰ ਉਹੀ ਗੱਲ ਹੈ ਕਿ ਉਹ ਕੋਈ ਐਕਟਿਵਿਟੀ ਨਹੀਂ ਕਰਨਾ ਚਾਹੁੰਦੇ। ਕਹਿੰਦੇ ਹਨ, 'ਖਾ ਲਿਆ ਹੈ, ਹੁਣ ਅਸੀਂ ਆਰਾਮ ਕਰਾਂਗੇ। ਅਸੀਂ ਘੁੰਮਣਾ-ਫਿਰਣਾ ਨਹੀਂ ਹੈ।
ਹਾਂਜੀ, ਹਾਂਜੀ!
ਠੀਕ ਹੈ, ਮ ਮਤਲਬ ਕੀ ਫਾਸਟ ਫੂਡ ਸਿਹਤ ਲਈ ਫਾਇਦੇਮੰਦ ਹੁੰਦਾ ਹੈ? ਜੇ ਸਾਡੇ ਘਰ ਕੋਈ ਗੈਸਟ ਅਚਾਨਕ ਆ ਜਾਵੇ, ਤਾਂ ਅਸੀਂ ਉਨ੍ਹਾਂ ਲਈ ਜਲਦੀ-ਜਲਦੀ ਹਰ ਚੀਜ਼ ਨਹੀਂ ਬਣਾ ਸਕਦੇ। ਉਸ ਟਾਇਮ ਲਈ ਠੀਕ ਹੈ। ਚਲੋ, ਜੇ ਕੋਈ ਮਹਿਮਾਨ ਅਚਾਨਕ ਆ ਜਾਵੇ, ਤਾਂ ਅਸੀਂ ਫਾਸਟ ਫੂਡ ਜਾਂ ਖਾਣਾ ਬਾਹਰੋਂ ਲੈ ਆਉਂਦੇ ਹਾਂ। ਕਿ ਅਸੀ ਬੈਠਏ ਸਾਡਾ ਟਾਈਮ ਵੇਸਟ ਹੋਏ ਅਸੀ ਬੈਠਕੇ ਉਹਨਾਂ ਨਾਲ ਥੋੜ੍ਹੀ ਦੇਰ- ਟਾਈਮ ਸਪੈਂਡ ਕਰ ਲਈ ਚਲੋ ਕਦੀ ਕਦੀ ਚੱਲਦਾ ਹੈ। ਹੁਣ ਬੱਚੇ ਐ ਤੁਹਾਨੂੰ ਤੁਸੀ ਅਸੀ ਦਾਲ ਸਬਜ਼ੀ ਕੁੱਛ ਬਣਾਈਏ ਨਹੀ- ਫਿਰ ਕਹਿਣਗੇ ਸਾਨੂੰ ਪਸੰਦ ਨਹੀ ਹੈ। ਔਨਲਾਈਨ ਰਡਰ ਕਰ ਲਣਗੇ ਅਸੀ- ਪੀਜ਼ਾ ਹੀ ਖਾਣਾ ਅਸੀ ਬਰਗਰ ਹੀ ਖਾਣਾ ਹੈ।
ਹਾਂਜੀ- ਹਾਂਜੀ ਲਬ ਹਾਂਜੀ। ਬਾਕੀ ਜਦੋ ਬੱਚੇ ਸਕੂਲ ਹੁੰਦੇ ਏ ਜੀ ਉਦੋ ਹਜੇ ਓਨਾ ਨੂੰ ਘੱਟ ਆਂਦਾ ਜੀ ਜਾਣੀ ਕਿ ਓ ਆਉਂਦੇ ਈ ਸ਼ਾਮ ਨੂੰ ਐ ਜੀ। ਵੀ ਮਤਲਬ ਚਲੋ ਤਿੰਨ ਵਜੇ ਬੱਚੇ ਸਕ ਕੂਲੋਂ ਆਏ ਓਸ ਤੋਂ ਬਾਅਦ ਚਾਰ ਵਜੇ ਟਿਊਸ਼ਨ ਤੇ ਚਲੇ ਗਏ ਉਨਾਂ ਕੋਲ ਉਦੋ ਇੰਨਾ ਟਾਈਮ ਨਈ ਹੁੰਦਾ ਜੇ। ਆ ਹੁਣ ਬੱਚੇ ਬੇਲੇ ਨੇ ਬਸ ਉਨਾ ਨੂੰ ਇਹੀ ਚੀਜਾ ਵਧੀਆ ਲੱਗਦੀਆਂ ਜੀ। ਵੀ ਚਲੋ ਆ ਵੀ ਖਾ ਲੀਏ ਹੁਣ ਅਏ ਵੀ ਖਾ ਲੀਏ ਜੀ
ਨਈ ਪੈਲੇ ਤੇ ਸਲੋ ਸਾਡੇ ਸਕੂਲ ਵਾਲੇ ਵੀ ਬੱਚੇ ਜ਼ਿਦ ਕਰਦੇ ਸੀਗੇ ਵੀ ਸਾਨੂੰ ਲੰਚ ਦੇ ਵਿਚ ਵੀ ਨਾ ਮੈਦਾ ਈ ਦਿਓ ਬਣਾ ਕੇ ਕੇ ਯਮ ਮੈਗੀ ਦੇ ਦੋ ਯਾਂ ਬਰਗਰ ਬਣਾ ਕੇ ਦੇਤ ਤੋ ਓਨਾ ਦੇ ਟੀਚਰਸ ਵੀ ਨਾ ਸਕੂਲ ਵਾਲਿਆਂ ਗੁੱਸਾ ਕਰਦੀਆਂ ਕਿ ਨਈ ਲਿਆਣਾ ਹੈਲਦੀ ਫੂਡ ਲੈ ਕੇ ਘਿਓ
ਹਾਂਜੀ
ਬਾਅਰ ਦਾ ਖਾਣਾ ਤਾ ਥੋੜਾ ਬੱਚੇ ਟੀਚਰ ਕੋ ਡਰ ਕੇ ਫਿਰ ਵੀ ਥੋੜਾ ਅਵੋਇਡ ਕਰਦੇ ਐ। ਨਈ ਤਾ ਬੱਚੇ ਤਾ ਇਓ ਪਸੰਦ ਕਰਦੇ ਐ ਹਨਾ ਆਪਣੀ ਤਾ ਗੱਲ ਸੁਣਦੇ ਨੀ ਹੈ।
ਸਈ ਗੱਲ ਐ ਜਿ ਸੁਬਾ ਈ ਰੋਣ ਲੱਗਗੇ ਕਹਿੰਦੇ ਕੈਣਗੇ ਸਾਨੂੰ ਤਾ ਮੈਗੀ ਬਣਾ ਕੇ ਦਿਓ ਜੀ ਅੱਜ। ਜਾਂ ਕੋਈ ਹੋਰ ਚੀਜ ਬਣਾ ਕੇ ਦਿਓ ਹਾਜੀ।
ਚੰਗਾ ਲੰਚ ਚ ਕੀ ਲੈ ਕੇ ਜਾਣਾ ਲੰਚ ਦੱਸੋ ਪੈਲੇ ਕੀ ਲੈਜਾਦੇ ਏ ਬਰਗਰ ਮੈਦਾ ਨਈ ਏ। ਤਾ ਬੱਚੇ ਨੂੰ ਚਿਪਸ ਦੇਖ ਲੋ ਚਿਪਸ ਚਾਈਦੇ ਨੇ। ਖਾਣ ਨੂੰ ਹਰ ਰੋਜ਼ ਚਿਪਸ ਚਾਈਦੇ ਐ ਦੇਖਿਓ ਅਗਰ ਚਿਪਸ ਦੇਖੋ ਤੁਸੀ ਕਿਵ ਦੱਸਦੇ ਕਿ ਓਦੇ 'ਚ ਪਲਾਸਟਿਕ ਹੁੰਦਾ ਏ ਨਈ ਖਾਣੇ ਚਾਈਦੇ ਚਿਪਸ ਵੀ।
ਹਾਂਜੀ ਓ ਵੀ ਨਈ ਖਾਣੇ ਚਾਈਦੇ ਬੱਚਿਆਂ ਨੂੰ ਪਸੰਦ ਈ ਇਹ ਜਿਆਂ ਚੀਜਾ ਆਂਦੀਆਂ ਜੇ ਜਿਹੜੇ ਮਤਲਬ ਆਪਣੀ ਸਿਹਤ ਲਈ ਨਈ ਚੰਗੀਆਂ ਹੁੰਦੀਆਂ ਜੇ।
ਹੂੰ, ਬਿਲਕੁਲ ਦੇਖੋ ਪੈਲੇ ਦੇ ਬਜੁਰਗ ਨਈ ਖਾਂਦੇ ਸੀ ਨਾ ਖਾ ਬਾਅਰ ਦਾ ਖਾਣਾ ਯਾ ਮੈਦਾ ਵਗੈਰਾ ਦੇਖੋ ਕਿਨੇ ਡਾਇ ਫਿਟ ਰੈਂਦੇ ਸੀਗੇ ਹੁਣ ਤਕ ਵੀ ਦੇਖੋ। ਜੋ ਥੁਹਾਡੇ ਪੁਰਾਣੇ ਬਜੁਰਗ ਹੋਣਗੇ ਨਾ ਫਿਟ ਰੈਣਗੇ ਬਾਜ਼ਾਰ ਦਾ ਖਾਂਦੇ ਨੀ ਓ।
ਹਾਂਜੀ, ਨਾਲੇ ਇੰਨੀਆਂ ਬਿਮਾਰੀਆਂ ਨੀ ਲੱਗੀਆਂ ਹੁੰਦੀਆਂ ਜੀ ਉਨਾਂ ਨੂੰ।
ਬਿਲਕੁਲ, ਇਸੇ ਕਰਕੇ ਨੀ ਲੱਗਦੀਆਂ ਨਾ ਅੱਛਾ, ਹੈਲਦੀ, ਦੇਸੀ ਘਰ ਦਾ ਬਣਿਆ ਖਾਣਾ ਖਾਣਾ ਪਸੰਦ ਕਰਦੇ ਓ।
ਹਾਂਜੀ- ਹਾਂਜੀ ਤੇ ਆਪਣੇ ਵਰਗਿਆਂ ਦੇ ਹੁਣੇ ਗੋਡੇ ਦੁਖਣ ਲੱਗ ਰੇ ਜੇ ਹੁਣ ਐ ਹੁੰਦਾ ਵੀ ਹਾਂ ਆਪਣੇ ਵੀ ਗੋਡੇ ਦੁਖਦੇ ਆ ਜੀ।
ਬਿਲਕੁਲ- ਬਿਲਕੁਲ ਬੱਚੇ ਵੀ ਏਦਾਂ ਈ ਕੈਂਦੇ ਨਾ ਹਾਂ ਬਿਲਕੁਲ ਬਿਲ ਗੋਡੇ ਤਾਂ ਦੁਖਦੇ ਐ ਬੱਚੇ ਜਦੋ ਪੇਟ ਨੂੰ ਤਾਂ ਰੋਜ਼ ਈ ਲੈ ਕੇ ਬੈਠੇ ਹੁੰਦੇ ਪੇਟ ਦੁਖ ਦੁਖਦਾ ਐ ਪੇਟ ਦੁਖਦਾ ਐ ਰੋਜ ਬੱਚਿਆਂ ਦੀ ਇਕ ਕੰਪਲੇਂਨ ਹੁੰਦੀ ਐ ਪੇਟ ਦੁਖ ਰਿਐ।
ਹਾਂਜੀ।
ਹਨਾ, ਹੂੰ ਇਓ ਕਰਕੇ ਹੁੰਦਾ ਕਿ ਜੋ ਬੱਚਿਆਂ ਦਾ ਖਾਣਾ ਪੀਣਾ ਠੀਕ ਨਈ ਐ।
ਹਾਂਜੀ ਕਿਉਕਿ ਅਜ ਮਤਲਬ ਕਿ ਚਲੋ ਜਿੜੀਆਂ ਚੀਜਾ ਵੀ ਆਪਾਂ ਆਪ- ਆਪ ਵੀ ਘਰ ਦੇ ਵਿਚ ਬਰ ਏ ਤੇ ਇੰਜ ਜਿਵੇ ਲੂਣ, ਮਿਰਚ ਮਸਾਲਾ ਸਾਰਾ ਕੁੱਛ ਹੋ ਗਿਆ ਵੀ ਮਿਲਾਵਟ ਤਾਂ ਇਨਾ 'ਚ ਵੀ ਬੌਤ ਜਿਆਦਾ ਜੇ ਹੁਣ ਪੈਲਾਂ ਦੇ ਮੁਕਾਬਲੇ ਅਨਾ ਬੀ ਬੱਚਿਆਂ ਲਈ ਤਾਂ ਫੇਰ ਵੀ ਓ ਤਾਂ ਫੇਰ ਵੀ ਜਮਾ ਕੈਣਗੇ ਵੀ ਹਾਂ ਸਾਨੂੰ ਤਾਂ ਚੀਜ਼ ਈ ਬਾਜ਼ਾਰ ਦੀ ਚਾਈਦੀ ਆ।
ਬਿਲਕੁਲ- ਬਿਲਕੁਲ ਐ ਦੇਖੋ ਜੇੜੇ ਬੱਚੇ ਮੋਮੋਸ ਖਾਂਦੇ ਆ ਨਾ ਓ ਜੇੜਾ ਫਰਾਈ ਆਂਦੇ ਐ ਤੁਸੀ ਓਨਾ ਦਾ ਤੇਲ ਦੇਖਣਾ ਜੇੜਾ ਕਿੱਨਾ ਕਾਲਾ ਤੇਲ ਹੁੰਦਾ ਏ ਰੋਜ਼ ਉਈਓ ਮੋਮੋਜ਼ ਓਸੇ ਤੇਲ ਚ ਤਲੀ ਜਾਂਦੇ ਆ ਰੋਜ਼ ਈ ਚੇਂਜ ਥੋੜ੍ਹੀ ਕਰਦੇ ਓ।
ਨਾ ਹਾਂਜੀ, ਉਹਨਾਂ ਕੋਲ ਉਹੀ ਸੇਮ ਤੇਲ ਹੁੰਦਾ, ਜੋ ਕਾਲਾ ਕਾਲਾ ਤੇਲ ਉਹ ਹੁੰਦਾ ਹੈਗਾ। ਬਾਕੀ ਨਾਲੇ ਉਹਦੇ ਵਿੱਚ ਜਿਹੜੇ ਜਦੋਂ ਆਪਾਂ ਤੇਲ ਨੂੰ ਦੋ, ਚਾਰ ਵਾਰ ਫਰਾਈ ਕਰ ਲੈਂਦੇ ਹਾਂ। ਉਹਦੇ ਵਿੱਚ ਉਹ ਸਾਰੇ ਤੱਤ ਮਰ ਜਾਂਦੇ ਜ ਜਿਹੜੇ - ਆਪਾਂ ਨੂੰ ਚਾਹੀਦੇ ਹੁੰਦੇ ਆ, ਉਸ ਤੋਂ ਬਾਅਦ ਤਾਂ ਉਹਨਾਂ ਕੋਲੋਂ ਉਹ ਨਿਰੀ ਜ਼ਹਿਰ ਰਹਿ ਜਾਂਦੀ ਹੈ ਜੀ।
ਹੂ ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋਨ ਬਾਹਰ ਦੇਖੋ, ਤੁਸੀਂ ਜਾ ਕੇ ਕਾਰਟ ਦੇ ਉੱਪਰ ਕਿੰਨੀਆਂ ਭੀੜ ਲੱਗੀ ਹੋਣਗੀਆਂ ਸਭ ਛੋਟੇ ਵੱਡੇ ਬੱਚੇ ਵੱਡੇ ਸਭ ਲੱਗੇ ਹੁੰਦੇ, ਬਾਜ਼ਾਰ ਦਾ ਖਾਣ ਨੂੰ ਰੋਜ਼ ਸ਼ਾਮ ਨੂੰ ਮਤਲਬ ਮੈਨੂੰ ਲੱਗਦਾ ਹੈ, ਕਿ ਇੱਕ ਅੱਧਾ ਹੀ ਦਿਨ ਲੋਕ ਛੱਡਦੇ ਹੋਣੇ, ਖਾਣ ਨੂੰ ਲੇਕਿਨ ਮੈਂ ਤਾਂ ਕੋਸ਼ਿਸ਼ ਕਰਦੀ ਹਾਂ ਕਿ ਅਸੀਂ ਬਜ਼ਾਰ ਦਾ ਘਟ ਹੀ ਖਾਈਏੇ ਲੇਕਿਨ ਹੈ ਠੀਕ ਹੈ, ਅੱਛਾ ਲੱਗਦਾ ਲੇਕਿਨ ਟਾਈਮ ਬਾਹਰ ਦਾ ਖਾਣਾ ਵੀ ਅੱਛਾ ਲੱਗਦਾ ਹੈ।
ਹਾਂਜੀ, ਹਾਂਜੀ -ਹਾਂਜੀ ਵੀ ਚਲੋ ਆਏ ਹੋ ਗਏ ਜੀ ਮਹੀਨੇ ਚ ਇੱਕ ਇੱਕ ਅੱਧੀ ਵਾਰ ਹੋ ਗਿਆ ਜੀ, ਮੈਂ ਨਹੀਂ ਚਲੋ ਹੁਣ ਔ ਵੀ ਆਪਾਂ ਆਪ ਵੀ ਕੋਸ਼ਿਸ਼ ਕਰਦੇ ਨੇ ਜੀ ਚਲੋ ਵੀ ਬੱਚੇ ਨੂੰ ਆਪ ਬਣਾ ਕੇ ਦੇ ਦਈਏ ਨਾ ਆਪਾਂ ਵੀ, ਕਿੰਨਨੀ ਸ਼ੌਕ ਨਾਲ ਬਣਾ ਕੇ ਦਿੰਨੇ ਜੀ ਬ ਬੱਚਿਆਂ ਨੂੰ ਵੀ ਨਹੀਂ, ਚਲੋ ਬੱਚਾ ਆ ਚੀਜ਼ ਮੰਗਦਾ ਨਾ, ਆਪਾਂ ਘਰੇ ਬਣਾ ਕੇ ਦੇਈਏ। ਬੱਚੇ ਫੇਰ ਵੀ ਨਹੀਂ ਖਾਂਦੇ ਜੀ ਖੁਸ਼ ਹੋ ਕੇ
ਬਿਲਕੁਲ -ਬਿਲਕੁਲ ਸਹੀ ਕਹਿ ਰਹੇ ਹੋ। ਨਾਲੇ ਕੁਛ ਇਹ ਓਨਲਾਈਨ ਚੱਲ ਗਿਆ ਨਾ ਜਿਹੜਾ ਕਿ ਚਲੋ ਤੁਸੀਂ ਜੇ ਤੁਸੀਂ ਬਾਜ਼ਾਰ ਨਈ ਲੈ ਕੇ ਜਾਣਾ, ਤਾਂ ਬੱਚੇ ਘਰ ਬੈਠੇ -ਬੈਠੇ ਔਰਡਰ ਕਰ ਦਿੰਦੇ ਆ ਕਿਉਂਕਿ ਫੋਨ ਤੇ ਆ ਗਿਆ ਲੋ ਪੈਸੇ ਤੁਸੀਂ ਕਰੋ ਪੇ, ਆ ਗਯਾ ਸਾਡਾ ਔਡਰ ਤਾਂ
ਹਾਂਜੀ, ਉਹ ਤਾਂ ਆਪ ਨੀ ਚੰਗਾ ਹੁੰਦਾ ਜਿਹ ਨਾਲੇ ਆਪਾਂ ਨੂੰ ਕੀ ਪਤਾ ਹੋਣਾ, ਉਹ ਕਿੰਨੀ ਕੁ ਸਫ਼ਾਈ ਰੱਖਦੇ ਆ। ਕਿਵੇਂ ਬਣਾਉਂਦੇ ਐ ਜੀ, ਉਹਨਾਂ ਕੋਲ ਕਿਹੜਾ ਵੀ ਉਹ ਜਿਹੜੇ ਹੁਣ ਮਤਲਬ ਜਲੋਂ ਸਬਜ਼ੀਆਂ ਵਗੈਰਾ ਹੁੰਦੀਆਂ। ਉਹ ਉਹ ਕਿਹੜਾ ਉਹਨਾਂ ਕੋਲੇ ਵੀ ਮਤਲਬ ਤਾਜ਼ੀਆਂ ਹੀ ਹੁੰਦੀਆਂ ਜੀ।
ਬਿਲਕੁਲ -ਬਿਲਕੁਲ ਉਹ ਇਸ ਤਰੀ ਏਦਾਂ ਥੋੜ੍ਹੀ ਹੈ, ਜਿੱਦਾਂ ਅਸੀਂ ਘਰ ਸਾਫ਼ ਕਰਕੇ, ਧੋ ਕੇ, ਅੱਛੇ ਨਾਲ ਅੱਛੇ ਯੂਜ ਕਰਦੇ ਆ, ਨਾ ਉਹਨਾਂ ਨੇ ਕੋਈ ਭਾਂਡਾ ਧੋਣਾ ਤਾਂ ਨਾ ਉਹਨਾਂ ਨੇ ਹੱਥ ਧੋਣੇ, ਬਾਰ -ਬਾਰ ਕੋਈ ਹਾਈਜੀਨਿਕ ਥੋੜ੍ਹੀ ਹੁੰਦੇ ਆ ਬਾਹਰ ਦਾ ਸਮਾਨ ਖਾਣਾ, ਗੰਦਾ ਹੀ ਹੁੰਦਾ ਹੈਨਾ।
ਵੀ ਮਤਲਬ, ਉਹ ਇੱਕ ਵੀ ਮਤਲਬ, ਆਪਾਂ ਨੂੰ ਕਹਿੰਦੇ ਵੀ ਅਸੀਂ ਆਪਣੇ ਹੱਥ ਨੀ ਲਾਉਂਦੇ ਹੈਨਾ ਜੀ ਜੇ ਉਹ ਵੀ ਮਤਲਬ, ਉੱਪਰ ਗਲਵਜ਼ ਵਗੈਰਾ ਪਹਿਨ ਲੈਂਦੇ ਆ ਹਾਂਜੀ। ਜ਼ਰੂਰੀ ਤਾਂ ਨਹੀਂ ਹੁੰਦੇ, ਵੀ ਉਹ ਸਾਫ਼ ਹੀ ਹੁੰਦੇ, ਜ ਉਹਨਾਂ ਦੇ ਗਲਬਜ਼ ਦੇਖਣ ਵਾਲੇ ਹੁੰਦੇ ਆ ਕਿੰਨੇ ਮੈਲੇ ਹੋ ਰਹੇ ਹੁੰਦੇ ਆ। ਕਾਲੇ -ਕਾਲੇ ਗਲਵਸ ਹੁੰਦੇ ਸੀ।
ਦੇਖੋ, ਤੁਹਾਡੇ ਸਾਹਮਣੇ ਤਾਂ ਉਹ ਗਲਵਸ ਪਾ ਲੈਂਦੇ ਆ ਲੇਕਿਨ ਜੋ ਪਿੱਛੇ ਉਹ ਬਣਾਉਣ ਵਾਲਾ, ਇਹਨਾਂ ਦੀ ਜਗ੍ਹਾ ਆਉਂਦੀ ਹੈ, ਨਾ ਉਹ ਜਾ ਕੇ ਕਿਸੇ ਦੇਖਣਾ ਤੁਸੀਂ ਕਿੰਨੇ ਬੁਰੇ ਹਾਲ ਹੁੰਦੇ ਉੱਥੇ ਉੱਥੇ ਈ ਚੂਹੇ ਘੁੰਮ ਰਹੇ ਹੁੰਦੇ ਹੈ, ਕੋਈ ਚੀਜ਼ ਕੋਈ ਢੱਕੀ ਨਹੀਂ ਹੁੰਦੀ ਉਹਨਾਂ ਨੇ ਕੋਈ ਚੀਜ਼ ਧੋਂਦੇ ਨੀ ਹੈ, ਔਰ ਸਬਜ਼ੀ ਵੀ ਮੈਨੂੰ ਲੱਗਦਾ ਥਰਡ ਕਲਾਸ ਯੂਜ ਕਰਦੇ ਐ, ਜੋ ਬੰਦ ਗੋਭੀ ਹੁੰਦੀ ਹੈ, ਉਹ ਚੈੱਕ ਥੜੀ ਕਰਦੇ ਕਿ ਇਹਦੇ ਚ ਕੋਈ ਕੀੜਾ ਹੈ ਜਾਂ ਕੋਈ ਉਹਦੇ ਕੋਈ ਖ਼ਰਾਬੀ ਹੈ, ਤੇ ਉਹਨਾਂ ਤੇ ਕੱਟ ਕੇ ਬਸ ਪਾ ਕੇ ਸਭ ਬਣਾ ਦੇਣਾ ਫਟਾਫਟ
ਹਾਂਜੀ, ਇ ਇਹੀ ਕੁਛ ਹੁੰਦਾ ਜੀ ਮਤਲਬ
ਤਾਇਯੋ ਤੇ ਬੱਚ ਬੱਚੇ ਬਿਮਾਰ ਹੋ ਜਾਂਦੇ ਐ ਨਾ, ਉਹਨਾਂ ਨੂੰ ਕੀ ਲੈਣਾ, ਕਿਸੇ ਦੀ ਹੈਲਥ ਦੇ ਨਾਲ ਕੀ ਪ੍ਰੋਬਲਮ ਹੋ ਰਹੀ ਹੈ ਤੇ ਕੀ ਨਹੀਂ ਹੋ ਰਹੀ ਹੈਾ ਉਹ ਨੂੰ ਔ ਤਾਂ ਬਸ ਵੇਚ ਕੇ ਆਪਣਾ, ਬਸ ਕੰਮ ਖਤਮ ਉਹਨਾਂ ਦਾ
ਜੇ ਵੀ ਮਤਲਬ, ਉਹਨਾਂ ਨੂੰ ਤਾਂ ਇਕੱਲੇ ਪੈਸੇ ਤੱਕ ਮਤਲਬ ਹੁੰਦਾ ਸੀ, ਵੀ ਚਲੋ ਵੀ ਆਹ ਚੀਜ਼ ਆਪਾਂ ਵੇਚਣੀ ਆ ਲੋਕਾਂ ਨੂੰ, ਪੈਸੇ ਮਿਲਣਗੇ
ਬਿਲਕੁਲ -ਬਿਲਕੁਲ ਇਹ ਤਾਂ ਹੁਣ, ਸਾਨੂੰ ਹੀ ਚਾਹੀਦਾ ਕਿ ਬੱਚਿਆਂ ਨੂੰ ਸਮਝਾਈਏ, ਖੁਦ ਵੀ ਥੋੜ੍ਹਾ ਆਪਣਾ ਧਿਆਨ ਕਿ ਇਹ ਬੱਚਿਆਂ ਨੂੰ ਤਾਂ ਵੈਸੇ, ਬਥੇਰਾ ਸਮਝਾਈਦਾ ਹੀ ਹੈ, ਕਿ, ਬਾਹਰ ਦਾ ਨਹੀਂ ਖਾਣਾ ਘਰ ਦਾ ਹੀ ਕੋਸ਼ਿਸ਼ ਕਰੋ, ਠੀਕ ਹੈ ਮਹੀਨੇ ਦਸ- ਪੰਦਰਾਂ ਦਿਨ ਬਾਅਦ, ਬੱਚਿਆਂ ਨੂੰ ਇੱਕ ਵਾਰ ਖਿਲਾਉਣਾ ਚਾਹੀਦਾ, ਏਦਾਂ ਵੀ ਨਹੀਂ ਹੈ।
ਹਾਂਜੀ, ਵੀ ਚਲੋ ਵੀ ਬੱਚਿਆਂ ਨੂੰ, ਵਿਆ ਹੁੰਦਾ ਵੀ ਹਾਂ, ਸਾਨੂੰ ਕੋਈ ਚੀਜ਼ ਬਾਹਰ ਦੀ ਖਵਾਈ ਜੇ ਪਰ ਵੀ ਐਵੇਂ ਹੁੰਦਾ ਵੀ, ਬੱਚੇ ਨੂੰ ਇੰਨੀ ਜ਼ਿਆਦਾ ਵੀ ਨਹੀ, ਖਵਾਉਣੀ ਦਹੀ ਦੀ ਜੀ ਵੀ ਬੱਚੇ ਰੋਜ਼ ਹੀ ਮੰਗੀ ਜਾਣਾ ਹਨਾ ਜੀ
ਬਿਲਕੁਲ- ਬਿਲਕੁਲ ਨਹੀਂ ਬੱਚੇ ਦੇਖੋ ਛੋਟੇ, ਉਹਨਾਂ ਨੂੰ ਤਾਂ ਸਮਝਾਉਣਾ ਹੀ ਪਏਗਾ, ਉਹ ਤਾਂ ਜ਼ਿੱਦ ਕਰਨਗੇ ਹੀ ਹਨਾ। ਬੱਚਿਆਂ ਨੂੰ, ਕੋਈ ਵੀਡੀਓ ਦਿਖਾ ਕੇ ਜਾਂ ਕੋਈ ਸਮਝਾ ਕੇ ਬਿਠਾ ਕੇ, ਦਿਖਾਉਣਾ ਚਾਹੀਦਾ ਕਿ ਨਹੀਂ, ਬੇਟੇ ਤੁਹਾਨੂੰ ਨੁਕਸਾਨ ਘਰ ਦੀ ਚੀਜ਼ ਨਹੀਂ, ਖਾਣੀ ਚਾਹੀਦੀ ਹਾਂ ਚਲੋ ਸਮਝਾਓ ਬੱਚਿਆਂ ਨੂੰ, ਵੀ ਤੇ ਆਪ ਵੀ ਤੁਸੀਂ ਆਪਣਾ ਧਿਆਨ ਰੱਖੋ, ਫਾਸਟ- ਫੂਡ ਘੱਟ, ਖਾਣਾ ਹਨਾ
ਹਾਂਜੀ- ਹਾਂਜੀ ਚਲੋ ਓਕੇ, ਜੀ ਸਤ ਸ਼੍ਰੀ ਅਕਾਲ। ਚੱਲ ਜੀ
ਕੀ ਬਾਤ ਕਰਨੀ ਹੁੰਦੀ ਏ, ਕਿਉ ਕੇ ਕਾਟ ਕਟਤਾ